ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਹੈ ਜੀ।
ਵਧੀਆ ਜੀ ਵਧੀਆ ਤੁਸੀਂ ਦੱਸੋ ਹੋਰ ਬੱਚੇ ਬੁੱਚੇ ਠੀਕ ਵਧੀਆ ਜੀ ਵਧੀਆ ਸਭ ਠੀਕ ਜੀ।
ਹੋਰ ਕੀ ਕਰ ਰਹੇ ਸੀ।
ਕੁਛ ਨੀ ਬਸ ਓਹੀ ਸੀਗਾ ਗੱਲਾਂ ਕਰ ਰਹੇ ਸੀ ਆਪਸ 'ਚ ਬੈਠ ਕੇ ਸਾਰਾ ਫੈਮਲੀ ਠੀ ਬੈਠੀ ਸੀਗੀ ਤੇ ਸਾਰੇ ਆਪਸ 'ਚ ਗੱਲਾਂ ਲੱਗੀ ਸੀ।
ਹ ਹੋ ਬਣਾ ਲਈ ਦੁਪਹਿਰ ਦੀ ਰੋਟੀ ਵਗੈਰਾ ਬਣਾ ਲ
ਹਾਂਜੀ- ਹਾਂਜੀ ਦੁਪਹਿਰ ਦੀ ਰੋਟੀ ਵਿੱਚ ਅਸੀਂ ਬਣਾਈ ਸੀ। ਦਾਲ ਚਾਵਲ ਮਾਂ ਛੋਲਿਆਂ ਵਾਲੀ ਦਾਲ ਸੀ ਦੇ ਨਾਲ ਚਾਵਲ ਸੀ ਰੋਟੀ ਸੀ ਨਾਲ
ਹੋਰ -ਹੋਰ ਕੋਲਜ ਲਾਈਫ ਦੀ ਕੋਈ ਗੱਲ ਗੁਲ ਯਾਦ ਗਾਂਦੀ ਕੋਲੇਜ ਲਾਈਫ
ਕੋਲਜ ਲਾਈਫ ਤੇ ਐਸਾ ਹੈ ਜੀ ਪਹਿਲਾਂ ਆਪਾਂ ਜਿੱਦਾਂ ਸਕੂਲ ਪੜ੍ਹਦੇ ਸੀ ਕਿ ਸਾਡੀ ਇੱਕ ਫਰੈਂਡ ਹੁੰਦੀ ਸੀ। ਸਾਡੇ ਨਾਲ ਉਹ ਮੇਰੇ ਨਾਲ ਪੜ੍ਹੀ ਸੀ ਛੋਟੇ ਹੁੰਦੇ ਤੋਂ ਲੈ ਕੇ ਮਤਲਬ ਐਨਸੀ ਕਲਾਸ ਤੋਂ ਲੈ ਕੇ ਆਪਾਂ ਬਾਰਵੀਂ ਕਲਾਸ ਤੱਕ ਇਕੱਠੇ ਪੜ੍ਹੇ ਫਿਰ ਇਕੱਠੇ ਪੜਨ ਤੋਂ ਬਾਅਦ ਅਲੱਗ -ਅਲੱਗ ਹੋ ਗਏ ਫੇਰ ਜਿੱਦਾਂ ਆਪਾਂ ਕਿਸੇ ਹੋਰ ਕਾਲਜ ਵਿੱਚ ਗਏ ਐਡਮਿਸ਼ਨ ਲੈਣ ਲਈ ਤੇ ਉਹ ਵੀ ਉੱਥੇ ਆਈ ਹੋਈ ਸੀ। ਅਚਾਨਕ ਹੀ ਸਾਡਾ ਆਪਣੇ ਆਪਸ 'ਚ ਮੇਲ ਹੋ ਗਿਆ। ਕਿ ਅਸੀਂ ਪਹਿਲੇ ਬਾਰ੍ਹਵੀਂ ਤੱਕ ਇਕੱਠੇ ਪੜ੍ਹੇ ਫਿਰ ਵਿੱਚ ਗੈਪ ਹੋਇਆ ਇੱਕ ਸਾਲ ਦਾ ਇੱਕ ਸਾਲ ਬਾਅਦ ਤੁਹਾਡ ਸਾਡਾ ਦੁਬਾਰਾ ਫੇਰ ਮੇਲ ਹੋਇਆ ਅਸੀਂ ਜਦੋਂ ਕੋਲਜ ਗਏ ਡੀ ਏ ਵੀ ਵੀ ਦੇ ਵਿੱਚ ਉਹ ਵੀ ਮੈਨੂੰ ਅਚਾਨਕ ਉੱਥੇ ਮਿਲ ਗਈ ਤੇ ਉਹ ਕਹਿੰਦੀ ਸੀ ਮੈਂ ਮਲਬ ਆਪਾਂ ਅਗਰ ਇਕੱਠੇ ਰਹਾਂਗੇ ਇੱਕ ਇੱਕ ਹੀ ਕੋਲਜ ਵਿੱਚ ਜ ਜਦ ਆਪਾਂ ਇੱਕ ਹੀ ਸਕੂਲ 'ਚ ਇਕੱਠੇ ਰਹੇ ਹ ਤੇ ਇੱਕ ਕਾਲਜ ਚ ਇਕੱਠੇ ਵੀ ਰਹਾਂਗੇ ਫੇਰ ਆਪਾਂ ਇੱਕ ਕੋਲਜ ਵਿੱਚ ਰਹੇ ਲੇਕਿਨ ਸਬਜੈਕਟ ਸਾਡੇ 'ਚ ਅਸੀਂ ਅਲੱਗ -ਅਲੱਗ ਸੀ।
ਹਾਂ ਸਬਜ਼ਕਟ ਤੇ ਅਲਗ ਕਈਆ ਦੇ ਹੁੰਦੇ ਨਾ। ਆਪਣੀ -ਆਪਣੀ ਚੁਆਇਸ ਹੁੰਦੀ ਕਿਸੇ ਨੂੰ ਮਿਊਜਿਕ ਪਸੰਦ ਹੈ ਕਿਸੇ ਨੂੰ ਕੋਈ ਚੀਜ਼ ਪਸੰਦ ਏ।
ਹਾਂਜੀ- ਹਾਂਜੀ
ਅਸੀਂ ਆਪ ਸਰ ਮੈਂ ਆਪ ਹੋਮ ਸਾਇੰਸ ਲਈ ਦੀ ਸੀ ਕਾਲਜ ਵਿੱਚ ਹੋਮ ਸਾਇੰਸ ਸੀ ਪੋਲੀਟੀਕਲ ਸਾਇੰਸ ਸੀ।
ਅੱਛਾ- ਅੱਛਾ
ਹੋਰ ਕੋਲਜ ਦੀਆਂ ਵੀ ਵੱਖਰੀਆਂ ਯਾਦਾਂ ਹੁੰਦੀਆਂ ਨੇ।
ਮੈਨੂੰ ਨਾ ਹਾਂਜੀ- ਹਾਂਜੀ ਮੈਨੂੰ ਤੇ ਸੋਸ਼ਲ ਸਟੱਡੀ ਦਾ ਬਹੁਤ ਸ਼ੌਕ ਸੀਗਾ ਸੋਸ਼ਲ ਸਟੱਡੀ ਵਿੱਚ ਛੇ ਜਿੱਦਾਂ ਕਿ ਜਿਓਗ੍ਰਾਫੀ ਹੁੰਦੀ ਹੈ ਹਿਸਟਰੀਜ਼ ਵਗੈਰਾ ਹੁੰਦੀਆਂ ਹਨਾ। ਹੋਰ ਵੀ ਹੁੰਦਾ ਕਾਫੀ ਸਬਜੈਕਟਸ ਹੁੰਦੇ ਨੇ ਲੇਕਿਨ ਫੇਵਰੇਟ ਸੀਗਾ ਨਾ ਔਰ ਸੋਸ਼ਲ ਸਟਡੀ ਸੀਗਾ ਐਸ ਐਸ ਟੀ 'ਚ ਉਹੀ ਮੈਨੂੰ ਪਸੰਦ ਸੀਗਾ ਹਾਂਜੀ। ਤੇ ਉਸ ਬੇਸ ਫਿਰ ਜੋਬ ਵੀ ਮੈਨੂੰ ਓਹੀ ਮਿਲੀ। ਮਤਲਬ ਪੀਰੀਅਡ ਵਾਈਜ਼ ਹਾਂਜੀ -ਹਾਂਜੀ ਜੋਬ ਵੀ ਮੈਨੂੰ ਉਹਦੇ ਅਕੋਡਿੰਗ ਮਿਲੀ। ਹਾਂਜੀ -ਹਾਂਜੀ ਟੀਚਿੰਗ ਹਾਂਜੀ ਟੀਚਿੰਗ ਲਾਈਨ ਵੀ ਬਹੁਤ ਅੱਛੀ ਲਾਈਨ ਹੈ ਮਤਲਬ ਅਗਰ ਕੋਈ ਜੁਆਇਨ ਕਰੇ ਨਾ ਟੀਚਿੰਗ ਲਾਈਨ ਬਹੁਤ ਅੱਛੀ ਹੈ ਟਿਊਸ਼ਨਸ ਵਗੈਰਾ ਮਿਲ ਜਾਂਦੀਆਂ ਔਰ ਸਕੂ ਹਾਂਜੀ ਸਕੂਲ 'ਚ ਥੋੜ੍ਹੀ ਨੌਲੇਜ ਮਿਲ ਜਾਂਦੀ ਏ
ਅੱਗੋਂ ਆਪਣੀ ਨੌਲੇਜ ਵੀ ਮਤਲਬ ਕੀ ਅਪਡੇਟ ਹੁੰਦੀ ਰਹਿੰਦੀ ਅੱਗੋਂ- ਅੱਗੋਂ ਪਤਾ ਲੱਗਦਾ ਰਹਿੰਦਾ ਹੈਗਾ। ਸਿੱਖਣ ਨੂੰ ਮਿਲਦਾ ਕਈ ਕੁਛ ਮਿਲਦਾ ਸਿੱਖਣ ਨੂੰ
ਹਾਂਜੀ -ਹਾਂਜੀ ਐਸਾ ਵੀ ਹੁੰਦਾ ਨਾ ਕਈ ਲੋਕ ਪੜ੍ਹ ਲਿਖ ਕੇ ਘਰ ਬੈਠ ਜਾਂਦੇ ਨੇ ਹਨਾ ਫੇਰ ਉਹ ਪੜ੍ਹਾਈ ਲਿਖ ਖਾਇਦਾ ਕੋਈ।
ਫਾਇਦਾ ਨਹੀਂ ਹੈ ਅਸੀਂ ਆਪ ਪੜ੍ਹੇ ਹੋਏ ਹਾਂ। ਪੜ੍ਹ ਕੇ ਪਹਿਲੇ ਪੜ੍ਹਾਂਦੇ ਰਹੇ ਸਕੂਲ ਦੇ ਵਿੱਚ। ਮੁੜਕੇ ਫੇਰ ਜੂੰ ਵਿਆਹ ਹੋਇਆ ਤੇ ਫੇਰ ਮੁੜਕੇ ਛੱਡ ਹੀ ਦਿੱਤਾ। ਫਿਰ ਬਸ ਹੁਣ ਐਵੇਂ ਕਿ ਆਪਣੇੇ। ਬੱਚਿਆਂ ਨੂੰ ਆਪ ਪੜ੍ਹਾ ਲਈਦਾ ਕਿ ਉਹਨਾਂ ਨੂੰ ਬਾਹਰ ਟਿਊਸ਼ਨ ਦੀ ਲੋੜ ਨਹੀਂ ਪੈਂਦੀ।
ਸਾਡੇ ਤੇ ਐਸਾ ਸੀ ਨਾ ਜਦੋਂ ਪਹਿਲਾਂ ਆਪਾਂ ਕਵਾਰੇ ਸੀਗੇ। ਤੇ ਆਪਾਂ ਉਹਦਾ ਓਦਾ ਕੋਰਸ ਕੀਤਾ ਆਈਜ ਦਾ ਅੱਖਾਂ ਦਾ ਕੋਰਸ। ਕੀਤਾ ਅੱਖਾਂ ਦਾ ਹਾਂਜੀ ਕੋਰਸ ਕਰਦੇ ਕਰਦੇ ਪਾਪਾ ਵਿੱਚ ਐਕਸਪਾਇਰ ਹੋ ਗਏ। ਉਹਨਾਂ ਦਾ ਸੁਪਨਾ ਸੀ ਕਿਹਾ ਅਗਰ ਬਣ ਜਾਏਗੀ ਤਾਂ ਕਿਸੀ। ਸਰਕਾਰੀ ਜੋਬ ਵਿੱਚ ਲੱਗ ਜਾਏਗੀ। ਕਿਸੇ ਸਰਕਾਰੀ ਹੋਸਪਿਟਲ ਵਿੱਚ ਉਹ ਸਭ। ਸੁਪਨਾ ਪੂਰਾ ਵੀ ਨਹੀਂ ਹੋ ਪਾਇਆ। ਲੇਕਨ ਸਿੱਖ ਤੇ ਮੈਂ ਸਭ ਕੁਛ ਗਈ। ਸਾਰਾ ਕੁਛ ਮੈਂ ਸਿੱਖ ਲਿਆ। ਸਭ ਮੈਨੂੰ ਆ ਗਿਆ ਆਈਜ਼ ਓਪਰੇਸ਼ਨ ਕਿੱਦਾਂ ਹੁੰਦਾ ਹੈ। ਤੇ ਮਤਲਬ ਕਿੱਦਾਂ ਮੈਡੀਸਨ ਡਾਲਦੇ ਨੇ ਅੱਖ ਵਿੱਚ ਕਿੱਦਾਂ ਇੰਜ। ਲੱਗਦਾ ਵਿੱਚ ਇਹ ਸਭ ਮੈਨੂੰ ਸਾਰਾ ਮੈਂ ਸਿੱਖ ਲਿਆ ਸੀ। ਮਤਲਬ ਹੁਣ ਵੀ ਮੈਨੂੰ ਆਉਂਦਾ ਲੇਕਿਨ ਮੈਨੂੰ ਇਹ ਸੀ ਕਿ ਮੈਂ ਸਰਕਾਰੀ ਹੋਸਪਿਟਲ ਵਿੱਚ ਜੁਆਇਨ। ਕਰਾਂ ਤੇ ਲੇਕਿਨ ਉਹ ਸਪਨਾ ਪੂਰਾ ਨਹੀਂ ਹੋ ਪਾਇਆ ਉੱਥੇ ਫਿਰ ਪੇਮੈਂਟ ਦਾ ਇਸ਼ੂ ਰਹਿੰਦਾ ਵੈ।
ਬਸ ਇਹਵੇਂ ਸਪਨੇ ਪੂਰੇ ਨਹੀਂ ਹੁੰਦੇ ਹੈਗੇ ਮੇਰੀ ਕਿ ਆਪਣਾ ਸੀ ਚਲ ਬਈ ਪੜ੍ਹਿਆ ਲਿਖਿਆ ਬੰਦਾ ਜਾਂ ਕਿਤੇ ਇਸ ਤਰ੍ਹਾਂ। ਬੈਂਕ ਬੁੰਕ ਚ ਕੋਈ ਜੋਬ ਮਿਲ ਜਾਂਦੀ ਹੈ। ਸਾਡੇ ਇੱਕ ਰਿਲੇਟਿਵ ਹੈਗੇ ਸੀ ਮੈਨੂੰ ਕਹਿੰਦੇ ਰਹੇ। ਤੂੰ ਥੋੜ੍ਹਾ ਜਿਹਾ ਹੋਰ ਪੜ੍ਹ ਲੈ ਤੈਨੂੰ ਬੈਂਕ ਦੇ ਵਿੱਚ ਕਰਵਾ ਦਵਾਂਗੇ।
ਹਾਂਜੀ।
ਨਹੀਂ ਜੋ ਕਰਮਾ ਵਿੱਚ ਮਿਲ ਮਿਲਣਾ ਤੇ ਓਹੀ ਆ। ਵੀ ਹੁੰਦਾ ਆਪਣਾ ਬੰਦਾ ਜੋਰ ਤੇ ਬਥੇਰਾ ਲਾਉਂਦਾ।
ਬੈਂਕ ਦੀ ਵੀ ਜੋਬ ਬਹੁਤ ਅੱਛੀ ਹੁੰਦੀ ਐ ਅਗਰ ਕੋਈ ਕਰਨਾ ਚਾਹੇ ਨਾ ਬਹੁਤ ਅੱਛੀ ਜੋਬ ਹੁੰਦੀ ਜੀ ਬੈਂਕ ਦੀ।
ਕੁਕਿੰਗ ਗਈ ਟੀਚਿੰਗ ਹੋ ਗਈ।
ਹਾਂਜੀ-ਹਾਂਜੀ ਲੇਕਿਨ। ਮੈਨੂੰ ਹੁਣ ਜੋ ਹੈਨਾ ਟੀਚਿੰਗ ਦੀ ਜੋਬ ਬੋਹਤ ਬੈਸਟ ਲੱਗਦੀ ਐ ਬੋਹਤ ਹੀ ਅੱਛੀ ਜੋਬ ਐ। ਇੱਕ ਤਾਂ ਦੇਖੋ ਨੌਲੇਜ ਬੜਦੀ ਐ ਔਰ ਰਿਸਪੈਕਟੇਬਲ ਜੋਬ ਐ ਦੂਸਰੀ ਗੱਲ ਐ ਕਿ। ਕਿ ਆਪਣਾ ਸਵੇਰੇ ਸੱਤ ਵਜੇ ਜਾਓ ਔਰ ਆਪਣਾ ਇੱਕ ਡੇਢ ਵਜੇ।
ਘਰ ਆ ਜਾਓ ਸਾਰੀ ਦਿਹਾੜੀ ਦਾ ਵੀ ਨੀ ਹੈ ਬੈਂਕ ਦਾ ਤੇ ਸਾਰਾ ਦਿਨ ਸ਼ਾਮੀ ਆਣਾ ਹੈਗਾ।
ਹਾਂਜੀ-ਹਾਂਜੀ ਐ ਤਾਂ ਪਾਰਟ ਟਾਈਮ ਜੋਬ ਟਾਈਪ ਐ ਨਾ ਐ ਵਾਲਾ ਸਕੂਲ ਦਾ ਤੇ ਸ਼ਾਮ ਨੂੰ ਟਿਊਸ਼ਨਸ। ਵਗੈਰਾ ਆ ਜਾਂਦੀਆਂ ਆਪਣਾ ਬੱਚੇ ਪੜ੍ਹਾ ਲਉ ਟਿਊਸ਼ਨਸ ਪੜ੍ਹਾ ਲਉ ਬੱਚਿਆਂ ਨੂੰ ਔਰ। ਖੁਦ ਦੇ ਬੱਚੇ ਤਾਂ ਵੈਸੇ ਆਪਣੇ ਮਾਂ ਬਾਪ ਕੋਲ ਪੜ੍ਹਦੇ ਈ ਨੀ ਹੈਗੇ ਓਨਾਂ ਨੂੰ ਤੇ ਫੇਰ ਬਾਹਰ ਹੀ ਭੇਜਣਾ ਪੈਂਦਾ।
ਪਰ ਮੈਂ ਮੇਰੇ ਆਪਣੇ ਬੱਚੇ ਤੇ ਮੇਰੇ ਕੋਲ ਈ ਪੜ੍ਹੇ ਨੇ ਏਟ ਤੇ ਏਟਥ ਤੱਕਣ ਤੇ ਮੈਂ ਆਪ ਹੀ ਓਨਾਂ ਨੂੰ ਪੜ੍ਹਾਇਆ।
ਅੱਛਾ-ਅੱਛਾ।
ਮੈਨੂੰ ਮਤਲਬ ਕਿ ਮੈਥ ਥੋੜ੍ਹਾ ਟੱਫ ਹੋ ਜਾਂਦਾ। ਸੀ ਉਹ ਸਾਡੇ ਟਾਈਮ ਤੇ ਮੈਂਥ ਹੋਰ ਸੀ ਹੁਣ ਮੈਂਥ ਹੋਰ ਟਾਈਪ ਦਾ ਹੋ ਗਿਆ। ਅੱਠਵੀ ਅੱਠਵੀਂ ਤੋਂ ਬਾਅਦ ਮੈਂ ਓਨਾਂ ਦੀ ਟਿਊਸ਼ਨਾਂ ਲਵਾਈਆਂ ਅੱਠਵੀਂ ਤੱਕਣ ਤੇ ਮੈਂ ਆਪ ਈ ਕਰਾਉਂਦੀ ਸਾਂ।
ਅੱਛਾ-ਅੱਛਾ ਜਿੱਥੇ ਆਪਾਂ ਜੋਬ ਕਰਦੇ ਆ ਨਾ ਜੇੜ੍ਹੇ ਸਕੂਲ 'ਚ ਉੱਥੇ ਮਤਲਬ ਮੈਥ ਇੰਗਲਿਸ਼ ਔਰ। ਸੋਸ਼ਲ ਸਟੱਡੀ ਜਾਂ ਤਿੰਨ-ਤਿੰਨ ਪੀਰੀਅਡਸ ਨੇ ਮੇਰੇ ਵੱਲ।
ਅੱਛਾ-ਅੱਛਾ।
ਸੋਸ਼ਲ ਸਟੱਡੀਜ਼ ਨਾਈਨਥ ਕਲਾਸ ਤੱਕ ਏ ਔਰ ਫਿਰ ਜਦੋਂ ਬੋਰਡ ਦੇ ਸ ਅ ਇਗਜ਼ਾਮਸ ਹੁੰਦੇ ਨੇ ਨਾ ਬੋਰਡ ਦੇ ਇਗਜ਼ਾਮਸ ਵਿੱਚ ਫਿਰ ਸਾਡੀਆਂ ਡਿਊਟੀ। ਟੀਆਂ ਲੱਗਦੀਆਂ ਓਦਾ ਸਾਨੂੰ ਚਾਰਜਿਜ ਹਾਂਜੀ ਸਾਨੂੰ ਓਦਾ ਈ ਜੇੜਾ। ਚਾਰਜਿਜ ਹੁੰਦਾ ਐ ਤੇ ਓ ਦੂਸਰੇ ਸਕੂਲ ਵੱਲੋਂ। ਵੱਖਰਾ ਦਿੱਤਾ ਜਾਂਦਾ ਹਾਂਜੀ-ਹਾਂਜੀ ਕਿਉਂਕਿ ਬੋਰਡ ਹੁੰਦਾ ਨਾ ਪਲੱਸ ਟੂ ਵਾਲਿਆਂ ਦਾ। ਟੈਂਥ ਵਾਲਿਆਂ ਦਾ ਤੇ ਫੇਰ ਆਪਾਂ ਜਾਂਦੇ ਆ। ਉਥੇ ਡਿਊਟੀ ਦੇਣ ਜਾਂਨੇ ਆ। ਤੇ ਡਿਊਟੀ ਦਿਨੇ ਆ ਓਦੀ ਐਕਸਟਰਾ।
ਐਕਸਟਰਾ ਉਹ ਤੇ ਮਿਲਣਗੇ ਐਕਸਟਰਾ ਚਾਰਜਿਜ। ਆਪਣੇ ਸਕੂਲ ਤੋਂ ਅਲੱਗ ਚ ਜਾਣਾ ਪੈਂਦਾ ਕਿਤੇ ਬਾਰ ਹੂੰ
ਮਤਲਬ ਬਹੁਤ ਅੱਛੀ ਜੋਬ ਐ ਸਕੂਲ ਟਿ ਚਿੰਗ ਲਾਈਨ ਵਿੱਚ ਮਤਲਬ ਰਿਸਪੈਕਟੇਬਲ ਵੀ ਉਂਜ ਵੀ ਬੋਹਤ ਅੱਛੀ ਐ ਮਤਲਬ ਉਸ ਤੋਂ ਬਾਦ ਬੰਦਾ ਪਾਰਟ ਟਾਈਮ ਜੋ
ਘਰ ਦਾ ਘਰ ਵੀ ਨੀ ਦੇਖਿਆ ਜਾਂਦਾ ਬੱਚੇ ਵੀ ਵੇਖ ਲੈਂਦਾ ਤੇ ਆਪਣਾ ਡਿਊਟੀ ਵੀ ਕਰ ਲੈਂਦਾ ਬੰਦਾ ਜੋਬ ਵੀ ਕਰ ਸਾਰੇ ਕੰਮ ਹੋ ਜਾਂਦੇ ਨੇ ਏਦੇ ਵਿੱਚ
ਹੋਰ ਤੁਸੀਂ ਹੁਣ ਕੋਈ ਜੋਬ ਨੀ ਕਰ ਰੇ ਮਤਲਬ
ਬਸ ਵਿੱਚ ਸਟਿਚਿੰਗ ਦਾ ਕਰਦੇ ਸੀ ਸਟਿਚਿੰਗ ਵੀ ਸੀ ਮੇਰਾ ਪੈਸ਼ਨ ਹੈਗਾ ਸੀ ਸਟੀਚਿੰਗ ਦਾ ਵੀ ਪਰ ਹੁਣ ਮਤਲਬ ਥੋੜਾ ਨਾ ਪੈਰ ਚ ਪ੍ਰੋਬਲਮ ਹੋ ਜਾਂਦੀ ਐ ਮੈਂ ਹ ਪੈਰਾਂ ਵਾਲੀ ਮਸ਼ੀਨ ਤਾਂ ਚੱਲਦੀ ਨੀ ਐ ਗੋਡੇ ਗੁੱਡੇ ਅੱਜ ਕੱਲ੍ਹ ਪੀੜ ਹੋਣ ਲੱਗ ਜਾਂਦੇ ਨੇ ਇਸ ਕਰਕੇ ਫਿਰ ਦਾ ਵੀ ਬੜਾ ਕੰਮ ਏ ਹਾਂ ਸਟੀਿਚਿੰਗ ਵੀ ਅੱਜ ਕੱਲ ਬੋ ਬੋਤ ਮਹਿੰਗਾ ਹੋ ਗਿਆ ਇੱਕ ਸੂਟ ਸੌ ਦੋ ਸੌ ਰੁਪਏ ਲੈ ਲੈਂਦੇ ਨੇ। ਸਿੰਪਲ ਸੂਟ ਦੇ ਫੇਰ ਉਂਜ ਵੈਸੇ ਕਿੰਨਾ ਲਈਦਾ ਸ਼ੌਕ ਸੀ ਮੇਰਾ ਸਟੀਚਿੰਗ ਦਾ
ਅੱਛਾ-ਅੱਛਾ ਤੁਸੀਂ ਪਹਿਲਾਂ ਸਿੱਖੇ ਹੋਣੇ ਓ ਨਾ ਸਟਿਚਿੰਗ
ਬਸ ਮੈਂ ਜਾਦਾ ਨੀ ਇੱਕ ਮੀਨਾ ਈ ਕਿਸੇ ਨੇ ਕੋਲ ਗਈ ਸਾਂ ਉਸ ਤੋਂ ਬਾਅਦ ਆਪਣੇ ਆਪ ਈ ਦੇਖ-ਦੇਖ ਕੇ ਈ ਆ ਗਿਆ ਸਾਰਾ। ਹਾਂ ਸੂਟ ਵਗੈਰਾ ਵੀ ਸੀ ਲਈ ਦੇ ਨੇ
ਹਾਂਜੀ ਜਦੋਂ ਅ ਇੱਕ ਤਾਂ ਐ ਵੀ ਐ ਕੀ ਅਗਰ ਕਿਸੇ ਬੈਂਕ ਵਿੱਚ ਆਪਣੇ ਘਰ ਦੇ ਪਰਸਨਲ ਬੰਦਾ ਲੱਗਾ ਹੋਵੇ ਤੇ ਬੰਦਾ ਜਾ ਕੇ ਕੋਈ ਵੀ ਕੰਮ। ਕੰਮ ਬੈਂਕ ਵਿੱਚ ਕਰਵਾ ਲੈਂਦਾ ਨਾ ਬੈਂਕ ਵਿੱਚ ਅਗਰ ਕੋਈ ਜੋਬ ਕਰ ਰਿਆ ਹੋ ਵੈਸ ਅਗਰ ਆਪਾਂ ਬੈਂਕ ਵਿੱਚ ਜਾ ਜਾਂਦੇ ਹਾਂ ਤਾਂ ਕਿੰਨੀ ਭੀੜਾਂ ਹੁੰਦੀਆਂ ਨੇ
ਹਾਂ ਜਾਣ ਪਹਿਚਾਣ ਵਾਲਾ ਇਹਦਾ ਛੇਤੀ
ਹਾਂਜੀ ਔਰ ਬੈਂਕ ਵਿੱਚ ਤੇ ਕਿੰਨੀ ਕਿੰਨੀ ਦੇਰ ਤੇ ਲੰਚ ਟਾਈਮ ਤੇ ਲਗਾ ਦਿੰਦੇ ਆ ਦੋ ਦੋ ਘੰਟੇ
ਉਹਨੂੰ ਆਪਣੀ ਮਰਜ਼ੀ ਨਾਲ ਉੱਠਣਾ ਹੁੰਦਾ ਕਹ ਦੇਣਗੇ ਅਸੀਂ ਫਰੀ ਨਹੀ ਹੈ ਵਿੰਡੋ ਬੰਦ ਕਰਕੇ ਪੈ ਜਾਣਗੇ
ਹਾਂ ਹੋਰ ਕੁਛ ਐਸੇ ਹੁੰਦੇ ਨੇ ਅੱਛੇ ਹਾਂਜੀ ਹਾਂਜੀ
ਕੁਛ ਲੋਕ ਐਸੇ ਹੁੰਦੇ ਨੇ ਕਿ ਬੇਚਾਰੇ ਈਮਾਨਦਾਰ ਕੇ ਆਪਣਾ ਲੰਚ ਵੀ ਛੜ ਕੇ ਸਾਹਮਣੇ ਦੇਖਦੇ ਨਾ ਪਰਸਨ ਪਰੇਸਾਨ ਹਾਂਜੀ ਤੇ ਉਹਦਾ ਕੰਮ ਕਰ ਦਿੰਦੇ ਨੇ ਕੁਛ ਐਸੇ ਲੋਕ ਵੀ ਹੁੰਦੇ ਨੇ
ਬਸ ਹਰ ਤਰ੍ਹਾਂ ਦੇ ਮਿਲ ਜਾਣਗੇ ਬੰਦੇ ਹਰ ਫੀਲਡ ਵਿੱਚ ਚੰ ਗੇ ਵੀ ਮਾੜੇ ਵੀ ਬੈਂਕ ਵੇਖ ਲੋ ਸਕੂਲ ਵੇਖ ਲਓ ਹਰ ਜਗ੍ਹਾ ਮਿਲ ਜਾਂਦੇ ਨੇ ਹੈਲੋ
ਹੈਲੋ ਹਾਂਜੀ ਹਾਂਜੀ
ਸਰਵਰ ਨੂੰ ਪਤਾ ਨੀ ਕੀ ਦਿੱਕਤ ਇਹ ਹਦੀ ਜਿਹੜੀ ਵੀ ਕੋਲ ਕਰੋ ਸਰਵਰ ਡਾਊਨ ਨੁੰ ਜਾਂਦਾ ਵਿੱਚ
ਹਾਂਜੀ ਹਾਂਜੀ ਸਰਵਰ ਡਾਊਨ ਦੀ ਬਹੁਤ ਪ੍ਰੋਬਲਮ ਹੈ ਜੀ
ਪ੍ਰੋਬਲਮ ਆ ਜਾਂਦੀ ਵਿਚ ਦੀ
ਐਸਾ ਨਾ ਕੁਛ ਐਸਾ ਹੈ ਕਿ ਪੁਲਿਸ ਵਾਲਿਆਂ ਦੇ ਨਾ ਪੇਪਰ ਹੋ ਰਹੇ ਨੇ ਤੇ ਉਸ ਕਰਕੇ ਪਿੱਛੋਂ ਹੀ ਮਤਲਬ ਸਰਕਾਰ ਵੱਲੋਂ ਥੋੜ੍ਹਾ ਹੈ ਕਿ ਮਤਲਬ ਫੋਨ ਫਦੇ ਹਾਂਜੀ ਹਾਂਜੀ ਡਾਊਨ ਰੱਖਦੇ ਨੇ ਪੁਲਿਸੀਆਂ ਦੇ ਪੇਪਰ ਜਦੋਂ ਹੁੰਦੇ ਤੇ
ਹਾਂ
ਹੋਰ ਸੁਣਾਓ ਤੁਸੀਂ ਅੱਜ ਕੀ ਬਣਾਇਆ ਤੁਸੀਂ ਸਬਜ਼ੀ ਰੋਟੀ ਵਿੱਚ
ਬਸ ਅਜੇ ਤੇ ਵੇਖਦੇ ਪਏ ਆ ਕੀ ਬਣਾਉਣਾ ਹੈਗਾ। ਅਜੇ ਡਿਸਾਈਡ ਹੀ ਨੀ ਕਰਦੇ ਤੇ, ਨਾਸ਼ਤਾ ਹੀ ਬਾਰਾਂ ਵਜੇ ਹੋਇਆ ਸਾਡਾ। ਅੱਜ ਨਾਸ਼ਤਾ ਹੀ ਲੇਟ ਹੋਇਆ, ਤੇ ਹੁਣ ਵੇਖਦੇ ਆ ਕੀ ਬਣਾਉਣਾ। ਬੱਚਿਆਂ ਦੀ ਜੋ ਚੁਆਇਸ ਹੋਏਗੀ। ਤੇ ਉਹ ਕਹਿਣਗੇ ਬਣਾ ਦਿਆਂਗੇ ਹੋਰ ਹੋਰ ਕੀ, ਅੱਜ ਕੱਲ ਦੀਆਂ ਸਬਜ਼ੀਆਂ ਪਸੰਦ ਹੀ ਨੀ ਬੱਲਾਂ ਨੂੰ
ਹਾਂਜੀ ਵੈਸੇ ਜ਼ਿਆਦਾਤਰ ਬੱਚੇ ਫਾਸਟ ਫੂਡ ਜ਼ਿਆਦਾ
ਫਾਸਟ ਫੂਡ, ਨੁਕਸਾਨ ਵੀ ਤੇ ਕਰਦੇ ਨੇ ਉਹ।
ਹਾਂਜੀ, ਚੌਮਿਨ ਖਾ ਲਿਆ, ਬਰਗਰ ਖਾ ਲਿਆ।
ਹੋਰ ਕੀ ਬੱਚੇ ਨਾ, ਸਬਜ਼ੀਆਂ ਹਰੀਆਂ ਨੀ ਖਾ ਕੇ ਖੁਸ਼ ਹੈਗੇ ਅੱਜ ਕੱਲ।
ਹਾਂਜੀ, ਔਰ ਸਭ ਤੋਂ ਜ਼ਿਆਦਾ ਵਿਟਾਮਿਨ ਹੈ ਵੀ ਹਰੀ ਸਬਜ਼ੀਆਂ ਦੇ ਵਿੱਚ। ਵਿਟਾਮਿਨ ਜ਼ਿਆਦਾ। ਹੋਰ ਅਗਰ, ਅਗਰ ਨਹੀਂ ਖਾਂਦੇ ਨਾ, ਬੱਚੇ ਤਾਂ ਕਿਸੇ ਹੋਰ ਤਰੀਕੇ ਨਾਲ ਬਣਾ ਸਕਦੇ ਹੋ ਤੁਸੀਂ ਇਹ ਸਬਜ਼ੀਆਂ ਨੂੰ ਜਿੱ ਕਿ ਮੰਨ ਲਓ, ਕਈ ਲੋਕ ਮਤਲਬ ਬਿਨਾਂ ਪਿਆਜ ਟਮਾਟਰ ਦੇ ਬਣਾਉਂ ਨਾ ਦੀ ਸਬਜ਼ੀਆਂ, ਉਹ ਨਹੀਂ ਖਾਈ ਜਾਂਦੀਆਂ। ਅਤੇ ਤੁਸੀਂ ਉਹਨੂੰ ਇਸ ਤਰ੍ਹਾਂ ਬਣਾਓ, ਜਿੱਦਾਂ ਤੁਸੀਂ ਕ ਜਿੱਦਾਂ ਮੈਗੀ ਬਣਦੀ ਹੈ ਨਾ। ਉਸ ਤਰ੍ਹਾਂ ਬਣਾਓ, ਇਹਨੂੰ ਮਤਲਬ ਮਸਾਲਾ ਦੂਸਰਾ ਪਾ ਕੇ ਨਾ ਅੱਧਾ ਕੱਚਾ- ਪੱਕਾ ਮਸਾਲਾ ਬਣਾ ਲਿਆ। ਪਹਿਲਾਂ, ਫੇਰ ਉਹਨੂੰ ਮਿਕਸੀ ਚ ਗ੍ਰਾਇੰਡਰ ਕਰ ਲਿਆ, ਉਸ ਤੋਂ ਬਾਅਦ ਜਿੱਦਾਂ ਸ਼ਾਹੀ ਪਨੀਰ ਬਣਦਾ ਨਾ ਏਦਾਂ ਹਰੀ ਸਬਜ਼ੀ ਬਣਾਓ, ਦੇਖੋ ਬਹੁਤ ਅੱਛੀ ਸਬਜ਼ੀ ਬਣਦੀ ਆ।
ਕੋਈ ਨੀ ਟਰਾਈ ਕਰਕੇ ਵੇਖ
ਹਾਂਜੀ- ਹਾਂਜੀ, ਐ ਏਦਾਂ ਹੀ ਰਾਜਮਾਂ ਹੁੰਦੇ ਨੇ ਇਸ ਤਰ੍ਹਾਂ ਹੀ ਰਾਜ
ਚਲੋ ਕੋਈ ਨੀ ਫੇਰ ਮੈਂ ਕਰਨੀ ਆ, ਕੋਲ ਆ ਰਹੀ ਵਿੱਚ। ਠੀਕ ਹੈ, ਠੀਕ, ਠੀਕ ਸਤਿ ਸ਼੍ਰੀ ਅਕਾਲ। ਦੋ ਕੋਲਾਂ ਆਈਆਂ।